ਹੈਲੋ
ਹੈਲੋ
ਸਤਿ ਸ੍ਰੀ ਅਕਾਲ ਭੈਣ ਜੀ
ਸਤਿ ਸ਼੍ਰੀ ਅਕਾਲ
ਕੀ ਹਾਲ ਨੇ ਤੋਡੇ?
ਵਧੀਆ, ਵਧੀਆ, ਤੁਸੀਂ ਕਿਵੇਂ ਓ?
ਬਸ ਵਧੀਆ, ਕੀ ਕਰਦੇ ਸੀ? ਬਹੁਤ ਦਿਨ ਹੋ ਗਏ। ਨਾ ਕੋਈ ਫੋਨ ਕੀਤਾ, ਨਾ ਕੁਛ, ਘਰ-ਪਰਿਵਾਰ ਸਭ ਠੀਕ?
ਹਾਂਜੀ, ਹਾਂਜੀ, ਸਭ ਠੀਕ। ਤੁਸੀਂ ਦੱਸੋ? ਤੁਹਾਡਾ ਵਰਕ ਕਿਵੇਂ ਚੱਲਦਾ?
ਮੇਰਾ ਵਰਕ ਅੱਛਾ ਚੱਲਦਾ ਆ। ਘਰ-ਪਰਿਵਾਰ ਸਭ ਸਾਡਾ ਵੀ ਠੀਕ ਆ।
ਓਕੇ। ਕੁਛ ਨੀ, ਬਸ ਫ੍ਰੀ ਸੀ ਹੁਨ। ਤਾਂ
ਭੈਣਜੀ ਤੁਹਾਨੂੰ ਡਿਸਟਰਬ ਤਾਂ ਨਹੀਂ ਕੀ ਤਾਂ, ਜਿੱਦਾਂ ਤੁਸੀਂ ਮੈਨੂੰ ਲਗਿਆ ਪਏ ਪਏ ਸੀ, ਨਹੀਂ ਨਾ? ਅੱਛਾ। ਹੋਰ ਭੈਣਜੀ ਸਭ ਦੱਸੋ, ਹੋਰ ਦੱਸੋ? ਦੱਸੋ, ਕੀ ਹਾਲ ਚਾਲ ਨੇ? ਕਿੱਥੇ ਘੁੰਮਣ ਨੀ ਗਏ ਤੁਸੀਂ, ਦਰਬਾਰ ਸੈਬ ਵਗੈਰੇ?
ਹਾਂਜੀ, ਹਾਂਜੀ, ਚੱਲਦਾ ਸੀ ਪੰਜਾਬ ਜਾਣ ਦਾ। ਫਿਰ ਕਿਤੇ ਮੇਰੇ ਪੇਪਰ ਆ ਗਏ ਸੀ। ਫਿਰ ਅਸੀਂ ਕੈਂਸਲ ਕਰਤਾ।
ਅੱਛਾ, ਅੱਛਾ, ਜੁਲਾਈ ਚ ਜਾਓਗੇ। ਠੀਕ ਆ, ਬਹੁਤ ਵਧੀਆ ਪਰ ਜੁਲਾਈ ਚ ਬਹੁਤ। ਗਰਮੀ ਹੋਣੀ ਆ ਆਪਣੇ ਉੱਥੇ।
ਹਾਂਜੀ, ਹਾਂਜੀ, ਇਹ ਤਾਂ ਹੈ। ਹਲੇੇ ਵੀ ਬਹੁਤ ਗਰਮੀ ਆ, ਹੈ ਨਾਂ ਪੰਜਾਬ ਵਿੱਚ। ਅੱਛਾ।
ਆਹ ਗੱਲ ਆ ਕਿ ਹੁਣ ਉਹ ਕੈਮੀਕਲ ਵਾਲੀਆਂ ਜਿਹੜੀਆਂ ਵੀ ਬਰਸਾਤਾਂ ਚੱਲ ਰਹੀਆਂ ਨੇ, ਥੋੜੀਆਂ-ਬਹੁਤੀਆ। ਆ ਉਹਦੇ ਨਾਲ ਠੀਕ ਆ, ਪਰ ਇੱਕ ਗੱਲ ਆ ਉਹ ਨੁਕਸਾਨ ਵੀ ਬਹੁਤ ਕਰਦੀ। ਦੀਆਂ ਨੇ। ਬੱਚਿਆਂ ਨੂੰ ਸਕਿਨ ਪ੍ਰੋਬਲਮ। ਪ੍ਰੋਬਲਮ ਹੋ ਰਹੀ ਆ। ਫੇਰ ਉਸ ਤੋਂ ਬਾਅਦ ਤੁਸੀਂ ਇਹ ਲਾ ਲਓ ਕਿ ਕਿਸਾਨਾਂ ਦਾ ਵੀ ਨੁਕਸਾਨ ਹੋ ਰਿਹਾ, ਹੈ ਨਾ?
ਹਾਂਜੀ, ਹਾਂਜੀ।
ਕੁਛ ਵੀ, ਮਤਲਬ ਕੁਦਰਤੀ ਚੀਜਾਂ ਨਾਲ ਖੇਡਿਆ ਜਾਂਦਾ ਹੈਗਾ, ਹੋਰ ਕੋਈ ਗੱਲ ਨੀ ਆ।
ਸਹੀ ਕਿਹਾ।
ਹਾਂਜੀ, ਭੈਣ ਜੀ ਤੁਸੀਂ ਜਦ ਵੀ ਆਓਂਗੇ ਦਰਬਾਰ ਸਾਹਿਬ- ਤੁਸੀਂ ਸਾਡੇ ਘਰੇ ਜ਼ਰੂਰ-ਜ਼ਰੂਰ, ਜਰੂਰ ਆਣਾ ਏ। ਹਾਂਜੀ। ਤੇ ਭੈਣ ਜੀ ਆਪਦੇ ਮੰ ਮੰਮੀ ਨੂੰ, ਪਾਪਾ ਨੂੰ, ਸਭ ਨੂੰ ਲੈ ਕੇ ਆਣਾ ਏ।
ਹਾਂਜੀ, ਜ਼ਰੂਰ। ਜ਼ਰੂਰ।
ਹੋਰ ਤੁਸੀਂ ਸੁਣਾਓ?
ਹੋਰ ਬਸ ਵਧੀਆ। ਮੈਂ ਵੀ ਅੱਜ ਕੜੀ ਬਣਾਉਣ ਲੱਗ ਗਈ ਸੀ।
ਅੱਛਾ ਕੜੀ ਬਣਾਈ ਹੈ ਤੁਸੀਂ, ਕੜੀ ਦਾ ਸਭ ਦੀ ਦੇਖੋ ਫੇਵਰੇਟ ਆ ਹੈ ਨਾ, ਹਾਂਜੀ ਕਿਵੇਂ ਬਣਾਈ ਆ ਤੁਸੀਂ ਕੜੀ ਮੈਨੂੰ ਤੁਹਾਡੇ ਦੱਸੋਗੇ। ਮੈਂ ਨਾ ਤੁਹਾਡੀ ਮੰਮੀ ਦੇ ਹੱਥ ਦੀ ਕੜੀ ਘੱਟੋ ਘੱਟ ਤਿੰਨ ਚਾਰ ਸਾਲ ਪਹਿਲੇ ਖਾਈ ਸੀ। ਮੈਨੂੰ ਯਾਦ ਆ। ਉਸ ਤੋਂ ਬਾਅਦ ਮੈਂ ਨਹੀਂ ਖਾਈ ਤੁਹਾਡੀ ਮੰਮੀ ਦੇ ਹੱਥ ਦੀ ਕੜੀ। ਤੇ ਤੁਸੀਂ ਮੈਨੂੰ ਦੱਸ ਦੇਵੋਗੇ ਵੀ ਤੁਸੀਂ। ਕਿੱਦਾਂ ਬਣਾਉਦੇ ਹੋ?
ਹਾਂਜੀ, ਹਾਂਜੀ ਦੱਸ ਦਿੰਦੇ ਹਾਂ, ਪਹਿਲੇ ਅਸੀਂ ਮੈਂ ਪਹਿਲੇ ਮੈਂ ਕੀਤਾ ਕਿ ਬੇਸਨ ਕੋਲੇ ਚ ਪਾਇਆ ਕੁਛ। ਤੇ ਉਹ ਕੋਲ ਲਿਆ। ਤੇ ਉਹ ਇੱਕ ਸਾਈਡ ਤੜਕਾ ਮਤਲਬ ਇੱਕ ਸਾਈਡ ਗੈਸ ਤੇ ਉਹ ਰੱਖਤਾ ਤੇ ਇੱਕ ਸਾਈਡ ਤੜਕਾ ਲਾਉਣ ਰੱਖਤਾ ਹਨਾ ਤੇ ਬੇਸਨ ਚ ਪਿਆਜ ਘੱਟ ਉਸ ਕੇ ਪਾਤੇ ਤੇ ਉਹ ਓਬਾਲ ਨੂੰ ਰੱਖ ਰੱਖ ਤੀ ਤੇ ਦੂਜ ਦੂਜੇ ਸਾਈਡ ਪਿਆਜ ਦਾ ਤੇ ਅਦਰਕ ਲਸਣ ਦੀ ਪੇਸਟ ਕਰਕੇ ਤੜਕਾ ਬਣਾ ਲਿਆ। ਫੇਰ ਜੋ ਉਬਾਲੀ ਹੋਈ ਅ ਬੇਸਨ ਸੀ। ਉਹ ਪਾ ਕੇ ਮਤਲਬ ਥੋੜ੍ਹਾ ਜਿਹਾ ਅ ਰਾਈ ਜੀਰਾ ਪਾ ਕੇ
ਹਾਂਜੀ, ਹਾਂਜੀ ਭੈਣ ਜੀ ਤੁਸੀਂ ਮਤਲਬ ਅ ਬੇਸ ਬੇਸਣ ਜਦੋਂ ਉਬਾਲਣ ਨੂੰ ਰੱਖਦੇ ਹੋ। ਕੜੀ ਉਹਦੇ ਵਿੱਚ ਕੱਚਾ ਹੀ ਪਿਆਜ ਪਾ ਦਿੰਦੇ ਓ
ਹਾਂਜੀ ਜਦੋਂ ਉਬਾਲਣ, ਉਬਾਲਣ ਨੂੰ ਰੱਖਦੇ ਆ ਨਾ ਤੇ ਉਦੋਂ ਕੱਚਾ ਹੀ ਪਿਆਜ ਪਾ ਦਿੰਨੇ ਆ ਵਿੱਚ ਉਹ ਤੜਕੇ ਚ ਵੀ ਪਾਉਂਦੇ ਆ ਬਟ ਇਹ ਉਬਾਲਣ ਟਾਈਮ ਅੱਡ ਪਾ ਦਿੰਣੇ ਆ।
ਅੱਛਾ ਅਸੀਂ ਪਤਾ ਕਿੱਦਾਂ ਬਨਾਦੇ ਹਾਂ ਭੈਣ ਜੀ ਕੜੀ ਤੁਸੀਂ ਕਦੇ ਸਾਡੇ ਤਰੀਕੇ ਨਾਲ ਵੀ ਅਹ ਦੇਖਿਓ। ਕੁੱਕਰ ਚ ਪਾਇਆ ਤੇਲ ਸਰ੍ਹੋਂ ਦਾ ਤੁਸੀਂ ਸਰ੍ਹੋਂ ਦਾ ਹੀ ਤੇਲ ਯੂਜ ਕਰਦੇ ਹੋ ਨਾ। ਕੁੱਕਰ ਚ ਪਾਇਆ ਤੇਲ ਸਰ੍ਹੋਂ ਦਾ। ਉਹਦੇ ਵਿੱਚ ਮੇਥੀ ਦਾਣੇ ਸੀਟੇ ਪਹਿਲਾਂ ਤਾਂ।
ਅੱਛਾ ਅੱਛਾ।
ਫੇਰ ਉਹਦੇ ਚ ਪਾਇਆ ਹਿੰਗ ਫੇਰ ਉਹਦੇ ਵਿੱਚ ਚ ਜ਼ੀਰਾ ਫੇਰ ਰਾਈ। ਕੜੀ ਪਤਾ ਜੀਰਾ ਰਾਈ ਫਿਰ ਉਹਦੇ ਵਿੱਚ ਆਪਾਂ ਲਸਣ ਕੱਟਿਆ ਹੋਇਆ।
ਅੱਛਾ।
ਫੇਰ ਉਹਦੇ ਵਿੱਚ ਪਿਆਜ ਤੇ ਅਦਰਕ ਕੱਟੇ ਹੋਏ।
ਅੱਛਾ ਅੱਛਾ।
ਹਾਂਜੀ ਇਹਨੂੰ ਚੰਗੀ ਤਰੀਕੇ ਨਾਲ ਜਦੋਂ ਭੁੰਨ ਲੈਣਾ ਉਹ ਤੋਂ ਬਾਅਦ ਚੋਂ ਇਹਦੇ ਚ ਪਾਣੀ ਆ ਹਲਦੀ ਹਲਦੀ ਤੋਂ ਬਾਅਦ ਪਾਉਣਾ ਸੁੱਕ ਕਾ ਧਨੀਆ ਪਾਊਡਰ ਠੀਕ ਆ। ਇਸ ਸੋਹਣਾ ਤੜਕਾ ਹੋ ਗਿਆ। ਫੇਰ ਜਿਹੜਾ ਘੋਲਿਆ ਹੋਇਆ ਬ ਣ ਹੁੰਦਾ ਉਹ ਪਾ ਦੋ ਫਿਰ ਕੜੀ ਜਿੰਨੀ ਮਰਜ਼ੀ ਕਾਢੋ ਉਸ ਤੋਂ ਬਾਅਦ ਪਿਆਜ ਤੇ ਆਲੂ ਦੇ ਮਿਕਸ ਪਕੌੜੇ ਤਲ ਕੇ ਪਾ ਦ ਉਹਦੇ ਚ ਆਪਾਂ ਤਾਂ ਐਂ ਬਣਾਦੇ ਹਾਂ। ਆਪਣੇ ਇੱਥੇ ਪੰਜਾਬ ਚ ਇਦਾਂ ਬਣਾਉਂਦੇ ਆ ਕੜੀ।
ਅੱਛਾ ਜੀ ਹਾਂਜੀ ਅਲੱਗ ਅਲੱਗ ਸੀਟੀ ਦੀ ਅਲੱਗ ਅਲੱਗ ਹੱਥ ਦੀ ਕੜੀ ਹੁੰਦੀ ਹਨਾ ਹਾਂਜੀ।
ਅਹ ਆਪਣਾ ਤੁਹਾਡੀ ਮੰਮੀ ਦੇ ਹੱਥ ਦੀ ਵੀ ਬਹੁਤ ਸਵਾਦ ਕੜੀ ਬਣੀ ਸੀ। ਤੁਹਾਡੀ ਮੰਮੀ ਨੇ ਬਹੁਤ ਸੋਹਣੀ ਬਣਾਈ ਸੀ। ਤੇ ਸਵਾਦ ਵੀ ਬਹੁਤ ਸੀ। ਉਦੋਂ ਮੇਰੀ ਮੰਮੀ ਨੇ ਵੀ ਤੇ ਅਸੀਂ ਸਾਰਿਆਂ ਨੇ ਖਾਈ ਸੀ। ਥੋੜ੍ਹੀ ਥੋੜੀ ਸਭ ਨੇ ਲਈ ਸੀ, ਬਹੁਤ ਅੱਛੀ ਬਣੀ ਸੀਗੀ ਹੁਣ ਜਿੱਦਾਂ ਵੀ ਅਸੀਂ ਤੁਹਾਡੇ ਘਰੇ ਆਏ ਤਾਂ ਕੜੀ ਜ਼ਰੂਰ ਸਾਨੂੰ ਖਵਾਣੀ ਆ ਤੁਸੀਂ।
ਹਾਂਜੀ ਹਾਂਜੀ, ਜ਼ਰੂਰ ਖਵਾਵਾਂਗੇ, ਹਾਂਜੀ ਹਾਂਜੀ, ਹੋਰ ਬਸ ਵਧੀਆ, ਤੁਸੀਂ ਸੁਣਾਉ।
ਬਸ ਵਧੀਆ, ਅੱਛਾ ਮੈਂ ਤੁ ਤੁਹਾਡੇ ਨਾ ਪਰਸੋਂ ਸਟੇਟਸ ਦੇਖਿਆ ਸੀਗਾ ਤੁਸੀਂ ਬਹੁਤ ਸੋਹਣਾ ਸੂਟ ਪਾਇਆ ਹੋਇਆ ਸੀਗਾ। ਆ ਸੂਟ ਕਿੱਥੋਂ ਲਿਆ?
ਆ ਸੂਟ ਮੈਂ ਨਾ ਪੰਜਾਬ ਤੋਂ ਹੀ ਔਡਰ ਕੀਤਾ ਸੀ, ਫੈਬਰਿਕ ਵਾਲੇਆ ਕੋਲ ਆਂਟੀ। ਤੇ ਔਡਰ ਮੈਂ ਕ ਕਰ ਤਾਂ ਅਸੀਂ ਉਹਨਾਂ ਨੇ ਭੇਜਦੇ ਸੀ, ਫਿਰ ਬਾਏ ਪੋਸਟ
ਅੱਛਾ, ਬਹੁਤ ਵਧੀਆ ਗੱਲ ਆ ਫੇਰ ਤਾਂ, ਉਹ ਆਪਣਾ ਰੇਡੀਮੇਡ ਸੀ ਜਾਂ ਫੇਰ
ਨਹੀਂ ਨਹੀਂ ਸਟਿਚ ਕਰਵਾਇਆ ਸੀ।
ਸਟਿਚ ਕਰਾਇਆ ਸੀਗਾ, ਫੇਰ ਤਾਂ ਬਹੁਤ ਵਧੀਆ ਹਨਾ, ਸੂਟ ਦਾ ਕਲਰ ਇੰਨਾ ਸੋਹਣਾ ਮੈਨੂੰ। ਤਾਂ ਪਹਿਲਾਂ ਤੁਸੀਂ ਪਹਿਚਾਣ ਚ ਨਹੀਂ ਆਏ, ਮੈਂ ਕਿਹਾ ਇਹ ਜ਼ਿਆਦਾਤਰ ਤਾਂ ਵੇਸਟਨ ਹੀ ਪਾਉਂਦੇ ਆ ਤੇ ਸੂਟ ਬਹੁਤ ਸੋਹਣਾ ਪਾਇਆ ਹੋਇਆ ਸੀ। ਸੀਗਾ ਤੁਸੀਂ ਭੈਣ ਜੀ ਬਹੁਤ ਸੋਹਣਾ ਲੱਗ ਰਹੇ ਸੀ। ਤੁਸੀਂ ਮੈਂ ਫ਼ੋਨ ਤੋਂ ਫੋਟੋ ਦਿਖਾਈ ਮੇਰੇ ਬੇਟੇ ਨੂੰ ਉਹ ਕਹਿੰਦਾ ਇਹ ਤਾਂ ਤਮਨ ਦੀਦੀ ਆ। ਬਹੁਤ ਸੋਹਣੇ ਲੱਗ ਰਹੇ ਆ ਐਂ ਕਹਿ ਰਿਹਾ ਸੀਗਾ ਤੁਹਾਨੂੰ ਹਾਂਜੀ ਹਾਂਜੀ ਹੋਰ ਸੁਣਾਓ ਪੜ੍ਹਾਈ। ਕਿੱਦਾਂ
ਪੜ੍ਹਾਈ ਵਧੀਆ ਚੱਲਦੀ ਆ ਹੁਣੇ ਪਲੱਸ ਟੂ ਦੇ ਪੇਪਰ ਦਿੱਤੇ ਆ ਪਾਸ ਵੀ ਹੋ ਗਈ ਰਿਜ਼ਲਟ ਵੀ ਆ ਗਿਆ।
ਬਹੁਤ ਵਧਾਈਆਂ ਤੁਹਾਨੂੰ ਬਹੁਤ ਅੱਛਾ ਲੱਗਿਆ ਸੁਣ ਕੇ ਬਹੁਤ ਮੰਮੀ ਨੇ ਦੱਸਿਆ ਸੀਗਾ ਵੀ ਹਾਂ ਵੀ ਪੜ੍ਹਾਈ ਅ ਪਲੱਸ ਟੂ ਦਾ ਰਿਜ਼ਲਟ ਆਇਆ ਗਾ। ਤੇ ਸੋਹਣੇ ਨੰਬਰਾਂ ਨਾਲ ਕੁੜੀ ਪਾਸ ਹੋਈ ਆ। ਤੇ ਮੈਂ ਕਿਹਾ ਬਹੁਤ ਵਧੀਆ ਗੱਲ ਆ। ਅੱਗੇ ਕੁਛ ਵਧੀਆ ਜਾ ਕਰਿਓ ਸੋਹਣੀ ਪੜ੍ਹਾਈ ਕਰੋ ਸੋਹਣੀ ਤਰੱਕੀ ਕਰੋ ਹਨਾ।
ਹਾਂਜੀ ਹਾਂਜੀ।
ਦੇਖੋ ਅੱਜ ਦੇ ਟਾਈਮ ਚ ਪੜ੍ਹਾਈ ਤੋਂ ਬਿਨਾਂ ਕੁਛ ਕੁਛ ਨੀ ਆ ਹਨਾ ਤੇ ਖਾਸ ਕਰ ਕੁੜੀਆਂ ਨੇ ਤਾਂ ਆਪਣੇ ਪੈਰਾਂ ਤੇ ਜ਼ਰੂਰ ਸਟੈਂਡ ਹੋਣਾ ਚਾਹੀਦਾ। ਕੁੜੀਆਂ ਨੇ ਖ਼ਾਸ ਕਰ ਤਾਂ ਮੁੰਡੇ ਤਾਂ ਚਲੋ ਉਹਨਾਂ ਨੂੰ ਪਤਾ ਕੀ ਅਸੀਂ ਬੜੇ ਹੋ ਕੇ ਜਿੰਮੇਦਾਰੀਆਂ ਚ ਪੈਣਾ ਹੀ ਪੈਣਾ। ਪਰ ਕੁੜੀਆਂ ਨੇ ਸੋਚ ਖਤਮ ਖ਼ਤਮ ਕਰ ਦੇਣੀ ਚਾਹੀਦੀ ਹੈ ਵੀ ਅਸੀਂ ਇਕੱਲਾ ਰਸੋਈ ਜਾਂ ਫੇਰ ਘਰ ਘਰ ਦੇ ਹੀ ਕੰਮਾਂ ਜੋਗੇ ਹਾਂ। ਕੁੜੀਆਂ ਨੇ ਉਪ ਆਪਣੇ ਦਮ ਤੇ ਜ਼ਰੂਰ ਕੁਛ ਨਾ ਕੁਛ ਕਰਨਾ ਚਾਹੀਦਾ।
ਹਾਂਜੀ, ਹਾਂਜੀ।
ਕੱਲ ਤੁਹਾਨੂੰ ਪਤਾ ਹੀ ਆ ਵੀ ਕੀ ਕੁਛ ਹੋ ਰਿਹਾ ਨਿਊਜ਼ਾਂ ਚ ਕੀ ਕੁਛ ਦਿਖਾਉਂਦੇ ਆ
ਹਾਂਜੀ। ਸਹੀ ਕਿਹਾ। ਹੁਣ ਵੀ ਮੁੰਬਈ ਚ ਬਹੁਤ ਮੀਂਹ ਪਿਆ ਹਨਾ ਕੁਛ ਖ਼ਬਰ ਜਿਹੀ ਆ ਰਹੀ ਆ
ਹਾਂਜੀ।
ਹਾਂਜੀ। ਤੇ ਬਹੁਤ ਮੀਂਹ ਪਿਆ ਹੁਣ ਪਾਣੀ ਦੀ ਕਮੀ ਹੋ ਜਾਣੀ ਹੈ ਕੁਛ
ਹਾਂਜੀ ਪਤਾ ਕੀ ਗੱਲ ਆ ਗਲਤੀ ਵੀ ਅਸੀਂ ਸਾਡੇ ਲੋਕਾਂ ਦੀ ਆ ਕਿਉਂਕਿ ਆਪਾਂ ਦੇਖੋ ਕੁਦਰਤ ਨਾਲ ਬਹੁਤ ਗਲਤ ਕਰਦੇ ਆ ਫਿਰ ਕੁਦਰਤ ਨੇ ਤਾਂ ਆਪਣਾ ਬਦਲਾ ਲੈਣਾ ਹੀ ਆ।
ਹਾਂਜੀ। ਸਹੀ ਕਿਹਾ।
ਸਭ ਦੇ ਘਰਾਂ, ਘਰਾਂ ਚ ਏਸੀ ਹੈ ਸਾਰਿਆਂ ਦੇ ਘਰਾਂ ਚ ਏਸੀ ਆ ਕਿੱਥੇ ਦੋ ਦੋ ਲੱਗੇ ਆ ਕਿੱਥੇ ਤਿੰਨ, ਤਿੰਨ ਕਿੱਥੇ, ਕਿੱਦਾਂ ਕਿੱਥੇ ਕਿੱਦਾਂ ਏਸੀ ਤਾਂ ਜ਼ਰੂਰ ਲਵਾ ਲ ਲੈਣਗੇ ਪਰ ਕਦੀ ਕਿਸੇ ਨੇ ਰੁੱਖ ਨਹੀਂ ਲਾਏ ਕਦੀ ਕਿਸੇ ਨੇ ਬੂਟੇ ਨਹੀਂ ਲਾਏ ਤੁਸੀਂ ਆਪ ਸੋਚੋ ਕਿੰਨੀ ਗਲਤ ਗੱਲ ਆ ਰੁੱਖਾਂ ਵੱਲ ਬੂਟਿਆਂ ਵੱਲ ਨ ਨੇਚਰ ਵੱਲ ਕਦੇ ਸਾਡਾ ਧਿਆਨ ਨਹੀਂ ਜਾਂਦਾ ਜੇ ਦੇਖਿਆ ਜਾਵੇ
ਹਾਂਜੀ ਹਾਂਜੀ ਸਹੀ ਕਿਹਾ
ਸਹੀ ਗੱਲ ਆ ਨਾ ਇਹ ਜ਼ਰੂਰ ਲਵਾਉਣਾਂ ਚਾਹੀਦਾ ਰੁੱਖ ਬੂਟੇ ਜੇ ਅਸੀਂ ਜਿੰਨੇ ਜ਼ਿਆਦਾ ਰੁੱਖ ਬੂਟੇ ਲਾਵਾਂਗੇ ਸਾਨੂੰ ਏਸੀਆਂ ਦੀ ਲੋੜ ਹੀ ਨੀ ਪੈਣੀ ਜੀ
ਹਾਂਜੀ ਸਹੀ ਕਿਹਾ
ਸਿੱੱਖੋ
ਹਾਂਜੀ ਨੀ ਏਰ ਮਿਲੱਦੀ ਆ ਜਿੰਨੇ
ਹਾਂ ਬਿੱਲੂ ਬਿਲਕੁਲ ਸਹੀ ਗੱਲ ਮਿੱਲ ਗੇ ਤੁਸੀਂ ਇਹ ਅੱਛੀ ਮਿਲਦੀ ਹੈ ਉਹਦੇ ਨਾਲ ਹੋਰ ਸੁਣਾਓ ਤੁਸੀਂ
ਹੋਰ ਬੱਸ ਵਧੀਆ
ਵਧੀਆ ਹੋਰ ਰੋਟੀ ਅਸੀਂ ਨਾ ਕਿੰਨੇ ਵਜੇ ਖਾਈ ਸੀਗੀ ਸਾਡਾ ਪਤਾ ਕੀ ਸਿਸਟੱਮ ਆ ਹੁਣ ਮੇਰੇ ਬੇਟੀੇ ਤੇ ਵੀ ਛੁੱਟੀਆਂ ਨੇ ਠੀਕ ਆ ਹਾਂ ਛੁੱਟੀਆਂ ਲੱਗੀਆਂ ਹੋਈਆਂ ਨੇ ਉਹਨੂੰ ਤੇ ਇਸ ਕਰਕੇ ਤੇ ਸਾਰੀ ਲੇਟ ਉੱਠਦੇ ਆ ਫਿਰ ਕੀ ਹੁੰਦਾ ਆ ਦੁੱਧ ਚਾਹ ਜਿੰਹਨਾਂ ਨੇ ਦੁੱਧ ਪੀਣਾਂ ਉਹ ਦੁੱਧ ਨਾਲ ਰਸ ਖਾ ਲੈਂਦਾ ਜਿਨਾਂ ਨੇ ਚਾਹ ਪੀਣੀ ਆ ਚਾਹ ਨਾਲ ਰਸ ਖਾ ਲੈਂਦਾ ਫਿਰ ਢਿੱਡ ਜੇ ਨੂੰ ਥੋੜਾ ਸੁਧਾਰ ਹੋ ਜਾਂਦਾ ਫਿਰ ਪਤਾ ਕੀ ਕਰੀ ਦਾ ਬਾਰਾਂ ਸਾਢੇ ਬਾਰਾਂ ਕਦੇ ਕਦੇ ਤਾਂ ਡੇਢ ਵੀ ਵੱਜ ਵੱਜ ਜਾਂਦਾ ਕਦੇ ਕਦੇ ਦੋ ਵੀ ਵੱਜ ਜਾਂਦੇ ਆ
ਹਾਂਜੀ ਹਾਂਜੀ
ਤੁਸੀਂ ਦੁਪਹਿੱਰ ਦੀ ਰੋਟੀ ਉਦੋਂ ਹੀ ਖਾਂਦੇ ਹਾਂ ਵਿੱਚ ਨਾਸ਼ਤਾ ਲਾ ਲਓ ਜਾਂ ਤੁਸੀਂ ਤੁਹਾੱਡੇ ਚਾਹ ਨਾਲ ਰੋਟੀ ਲੇ ਲੋ ਜੇ ਦੋ ਵੱਜ ਗਏ ਤਾਂ ਰੋਟੀ ਹੋ ਗਈ ਜੇ ਬਾਰਾਂ ਇੱਕ ਵੱਜ ਗਈ ਤਾਂ ਸਾਡਾ ਨਾਸ਼ਤਾ ਬਾਰਾਂ ਇੱਕ ਵਜੇ ਦਾ
ਅੱਛਾ ਜੀ
ਕਿ ਉਹ ਰੋਟੀ ਪਾਣੀ ਖਾ ਕੇ ਪੈ ਜਾਂਦੇ ਆਂ ਫਿਰ ਦੁਪਹਿੱਰ ਦੇ ਟਾਈਮ ਕੀ ਹੁੰਦਾ ਨਾ ਭੈਣ ਜਜੀ। ਫਲ ਫਰੂਟ। ਖਾ ਲੈਂਦੇ ਆ ਚਾਰ ਪੰਜ ਵਜੇ ਤੱਕ।
ਹਾਂਜੀ ਹਾਂਜੀ ਫਲ ਫਰੂਟ ਵੀ ਖਾਣੇ ਚਾਹੀਦੇ ਵਆ। ਵਧੀਆ ਹੁੰਦੀਆਂ ਹਨਾ ਸੇਹਤ ਲਈ।
ਬਿਲਕੁਲ। ਬਿਲਕੁਲ ਬਹੁਤ ਅੱਛਾ। ਅੱਛੇ ਹੁੰਦੇ ਆ ਸਿਹਤ ਲਈ ਫਲ ਫਰੂਟ ਤਾਂ। ਜੇ ਅਸੀਂ ਇਕੱਲਾ ਰੋਟੀ ਰੋਟੀ ਖਾਵਾਂਗੇ ਸਾਡੀ ਬੋਡੀ ਚ ਪੂਰਾ ਨਿਊਟ੍ਰੀਸ਼ਨ ਨਹੀਂ ਮਿਲਦਾ ਨਾ। ਸਾਨੂੰ ਫਲ ਫਰੂਟ ਹਰ ਇੱਕ ਇੱਕ ਚੀਜ਼ ਖਾਣੀ ਚਾਹੀਦੀ ਹੈ।
ਹਾਂਜੀ ਹਾਂਜੀ।
ਤੇ ਫਿਰ ਅਸੀਂ ਚਾਰ ਵਜੇ ਫਲ ਫਰੂਟ ਖਾ ਲੈਂਦੇ ਹਾਂ। ਫਿਰ ਉਸ ਤੋਂ ਬਾਅਦ ਸਾਰੇ ਆਪਣੇ ਜਿਹੜੇ ਜਿੰਮ ਜਾਣਾ ਜਿੰਮ ਜਾਂਦੇ ਆ ਮੈਂ ਜਿੰਮ ਚਲੀ ਜਾਂਦੀ ਹਾਂ ਮੇਰਾ ਬੇਟਾ ਭੰਗੜਾ ਕਲਾਸ ਤੇ ਕ੍ਰਿਕਟ ਕਲਾਸ ਚਲਿਆ ਜਾਂਦਾ। ਇਹ ਫਿਰ ਮੇਰੇ ਹਸਬੈਂਡ। ਕੰਮ ਤੇ ਚਲੇ ਜਾਂਦੇ ਆ ਆਫਿਸ ਚਲੇ ਜਾਂਦੇ ਆ ਹਾਂ ਮੇਰੀ ਜੋ ਮਦਰ ਲੋ ਹੈ ਉਹ ਪਾਠ ਕਰਨ ਲੱਗ ਜਾਂਦੇ ਮੇਰੀ ਸਾਸੂ ਮਾਂ। ਫਿਰ ਸਾਰੇ ਆਪਾਂ ਆਪਣੇ ਆਰੇ ਲੱਗ ਜਾਂਦੇ ਆ। ਫਿਰ ਉਹੀ ਅਸੀਂ ਅੱਠ ਕੁ ਵਜੇ ਦੇ ਨਾਲ ਅਹ। ਅੱਧੇ ਬੰਦੇ ਸਾਡੇ ਘਰੇ ਅੱਠ ਵਜੇ ਰੋਟੀ ਖਾ ਲੈਂਦੇ ਆ। ਅੱਧੇ ਨੌ ਵਜੇ ਖਾ ਲੈਂਦੇ ਜਿਵੇਂ ਜਿਹਨੂੰ ਸਹੀ ਲੱਗਦਾ। ਇਹ ਆ ਸਾਰਾ
ਅੱਛਾ ਵਧੀਆ ਰੋਟੀ ਨਾਲ ਵੈਸੇ ਤੇ।
ਨੀ। ਵਧੀਆ ਤਾਂ ਤਾਂ ਬਣੂਗਾ ਜੇ ਅਸੀਂ ਛੇਤੀ ਉੱਠਾਂਗੇ ਜੀ ਸਵੇਰੇ। ਹੁਣ ਅਖੀ ਨੀ ਖੁੱਲਦੀ ਏਸੀਆਂ ਥੱਲੇ। ਪਏ ਰੋ
ਹਾਂਜੀ, ਸਹੀ ਕਿਹਾ ਗਰਮੀ ਬਹੁਤ ਤਾਂ ਹੁਣ ਤਾਂ ਏਸੀ ਚਾਹੀਦੇ ਹੀ ਨੇ, ਹਨਾ ਜ਼ਰੂਰੀ
ਹਾਂ, ਏਸੀ ਚਾਹੀਦੇ ਆ। ਪਰ ਕਈ ਇੱਕ ਵਾਰੀ ਹੁਣ ਤਾਂ ਏਸੀ ਵੀ ਕੰਮ ਕਰਨਾ ਹਟ ਗਏ ਆ।
ਅੱਛਾ। ਆ।
ਗੱਲ ਹੋਈ ਪਈ ਆ ਸਾਰੀ।
ਹਾਂਜੀ, ਹਾਂਜੀ।
ਹੋਰ ਦੱਸੋ ਭੈਣ ਜੀ, ਤੁਸੀਂ ਕੁਝ ਗੱਲ ਹੀ ਨਹੀਂ ਕਰ ਰਹੇ, ਦੱਸੋ?
ਆਹ, ਤੁਸੀਂ ਪੁੱਛੋ, ਮੈਂ ਦੱਸ ਦਿਨੀ ਆ।
ਤੁਸੀਂ ਕੋਈ ਗੱਲ ਕਰੋ ਵੀ। ਤੁਹਾਡੇ ਘਰੇ ਸਾਰੇ ਕਿੱਦਾਂ ਗ? ਤੁਹਾਡਾ ਵੀਰ ਬਾਹਰ ਰਹਿੰਦਾ?
ਹਾਂਜੀ, ਹਾਂਜੀ, ਹਾਂਜੀ। ਹਾਂਜੀ, ਹਾਂਜੀ, ਉਹਦਾ ਈ ਫੋਨ ਆ ਜਾਂਦਾ, ਉਹ ਵੀ
ਅੱਛਾ, ਚਲੋ ਬਹੁਤ ਵਧੀਆ ਗੱਲ, ਉਹਨੇ ਕਦੋਂ ਆਉਣਾ ਇੰਡੀਆ ਜੀ?
ਉਹ ਚੱਲਦਾ ਉਹਦਾ ਹੁਣ ਸਤੰਬਰ ਚ ਆਉਂਦਾ।
ਚਲੋ, ਬਹੁਤ ਵ ਵਧੀਆ ਗੱਲ ਏ। ਕਿੰਨੇ ਤਿੰਨ-ਚਾਰ ਸਾਲ ਬਾਦ ਆਊਗਾ?
ਅਹ ਸਾਢੇ ਤਿੰਨ ਸਾਲ, ਢਾਈ ਸਾਲ, ਹਾਂਜੀ, ਸਾਢੇ ਤਿੰਨ ਸਾਲ ਬਾਅਦ ਆ ਜੂ
ਹਾਂ, ਨਾ, ਬਹੁਤ ਅੱਛੀ ਗੱਲ ਆ, ਆ ਜਾਣਾ ਚਾਹੀਦਾ। ਥੋੜਾ ਮਿਲ ਕੇ ਵੀ ਚਲੇ ਜਾਓ ਨਾ ਨਾਲੇ ਅਹ ਸਾਹਮਣੇ ਵਾਲੇ ਨੂੰ ਵੀ ਅੱਛਾ ਲੱਗਦਾ ਨਾਲੇ ਮੇਨ ਮਾਂ-ਪਿਓ ਨੂੰ ਵੀ ਅੱਛਾ ਲੱਗਦਾ।
ਹਾਂਜੀ, ਹਾਂਜੀ, ਸਹੀ ਕਿਹਾ।
ਹਾਂ, ਆਣਾ ਜ਼ਰੂਰੀ ਚਾਹੀਦਾ ਹੈ ਗਾ। ਕਈ-ਕਈ ਲੋਕ ਜਾ ਕੇ ਬਾਰ ਪੈ ਜਾਂਦੇ ਆ, ਮੁੜਦੇ
ਮੁੜ ਕੇ ਆਉਣ ਦਾ ਨਾਮ ਨੀ ਲੈਂਦੇ ਸਹੀ ਕਿਹਾ।
ਚਲੋ, ਮੈਂ ਨਾ ਥੋੜਾ ਕੰਮ ਏ, ਮੈਂ ਫੇਰ ਗੱਲ ਕਰੂੰਗੀ, ਸਤਿ ਸ੍ਰੀ ਅਕਾਲ ਭੈਣ ਜੀ।
ਓਕੇ ਜੀ। ਸਤਿ ਸ੍ਰੀ ਅਕਾਲ, ਠੀਕ ਆ।